ਇਹ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਚਾਲ ਹੈ।
ਵਧੀਆ। ਤੁਸੀਂ ਸੁਣਾਓ।
ਹਾਂ ਬਸ ਸਭ ਠੀਕ ਠਾਕ ਤੁਸੀਂ ਸੁਣੋ ਘਰ ਪਰਿਵਾਰ ਮੰਮੀ ਪਾਪਾ ਸਭ।
ਸਭ ਵਧੀਆ ਹਾਂਜੀ ਸਭ। ਸਭ ਮੌਜ ਦੇ ਵਿੱਚ ਹੈ।
ਚਲੋ ਵਾਹਿਗੁਰੂ ਮੌਜ ਜੀ ਚ ਰੱਖਣ।
ਹਾਂਜੀ ਹਾਂਜੀ ਬਸ ਬੈਠੇ ਹਾਂ ਫ੍ਰੀ ਮੈਂ ਕਿਹਾ। ਪੁੱਛਏ। ਸ਼ੋਪਿੰਗ ਵੋਪਿੰਗ ਦੇ ਬਾਰੇ ਗੱਲ ਕਰਏ ਬੱਚਿਆਂ ਦੇ ਨਾਲ ਜਾਣਾ ਹੈ। ਬੱਚਿਆਂ ਨੂੰ ਲੈ ਕੇ ਜਾਣਾੁਣ ਥੋੜ੍ਹੇ ਦਿਨ ਘੁੰਮਣ ਲਈ ਮੈਂ ਕਿਹਾ ਸਲਾਹ ਇਹ ਕਿੱਦਾਂ ਸ਼ੋਪਿੰਗ ਬੈਸ ਰਹੇਗੀ ਔਨਲਾਈਨ ਆਫਲਾਈਨ
ਔਨਲਾਈਨ ਤੇ ਮੈਂ ਭੈਜੀ ਘੱਟ ਹੀ ਕਰਦੀ ਹਾਂ ਕਿਉਂਕਿ ਇੱਕ ਦੋ ਵਾਰੀ ਕੀਤੀ ਕੀਤਾ ਸੀ ਤੇ ਮੈਨੂੰ ਕੁਛ ਸਮਝ ਨਹੀਂ ਆਇਆ ਚਾਦਰਾਂ ਮੈਂ ਲਿੱਤੀਆਂ ਸੀ ਇਹ ਬਹੁਤ ਖ਼ਰਾਬ ਆਏ ਕੱਪੜਾ ਉਹਝ ਦੇਖਣ ਇੰਨੇ ਸੋਹਣੇ ਪ੍ਰਿੰਟ ਦੀ ਖਾਂਦੇ ਨੇ ਫਿਰ ਉਸ ਤੌ ਬਾਅਦ ਮੇਰੇ ਮੇਰਾ ਮਨ ਹੀ ਨਹੀਂੀ ਕੀਤਾ ਮੈਂ ਲਿੱਤੀ ਸੀ ਜਰੂਰ ਪਰ ਮੈਨੂੰ ਮ ਮਜਾਂ ਨਹੀਂ ਆਇਆ ਕਈ ਲੋਕ ਕਹਿੰਦੇ ਨੇ ਬੜੀ ਚੰਗੀ ਹੈ ਜ ਸੂਟ ਵੀ ਫੇਿਰ ਇੱਕ ਵਾਰੀ ਸੂਟ ਵੀ ਮੰਗਵਾਆ ਫੇਿਰ ਉਹ ਮੈਂ ਫੇਿਰ ਉਹ ਵੀ ਨੀ ਅੱਛਾ ਨਿਕਲਿਆ ਉਹ ਫਿਰ ਮੈਂ ਉਹਨੂੰ ਵਾਪਸ ਕਰਕੇ ਹੋਰ ਪੈਸੇ ਦਿੱਤੇ ਫ ਮੈਂ ਹਜ਼ਾਰ ਪਿਆ ਦਿੱਤਾ ਹੋਰ ਪੰਜ ਛੇ ਸੌ ਰੁਪਇਆਪ ਪਹਿਲੇ ਸੀ ਉਹ ਦਿਖਾਏਗੀ ਤਿੰਨ ਸੌ ਰੁਪਏ ਏ ਚਾਰ ਸੌ ਰੁਪਏ ਦਾ ਬੜਾ ਸੋਹਣਾ ਸੂਟ ਕਾਰ ਪਾਉਣ ਦਾ ਉਹ ਫੇਿਰ ਮੈਨੂੰ ਮਜ਼ਾ ਮੈਂ ਫੇਿਰ ਉਹਨੂੰ ਵਾਪਸੀ ਭੇਜ ਦਿੱਤਾ ਮੇਰੇ ਪੈਸੇ ਜਾਣ ਦੇ ਵੀ ਲੱਗੇ ਅੱਗੇ ਆਉਣ ਦੇ ਵੀ ਲੱਗੇ ਮੈਂ ਕਿਹਾ ਤੇ ਮੈਨੂੰ ਬਹੁਤ ਮਹਿੰਗੀ ਪੈ ਗਈ ਫੇਰ ਹਜ਼ਾਰ ਰੁਪਇਆ ਹੋਰ ਦਿੱਤਾ ਵਧੀਆ ਸੂਟ ਫਿਰ ਉਹਨੇ ਮੈਨੂੰ ਕੋਟਨ ਦਾ ਹੀ ਭੇਜਿਆ ਕਢਾਈ ਕੀਤੀ ਹੋਈ ਸੀ ਪਜਾਮੇ ਤੇ ਵਾਈਟ ਕਲਰ ਤਾਂ ਔਰ ਪਿੰਕ ਕਲਰ ਦਾ ਮੈਚਿੰਗ ਸੀ ਦੋਨੋ ਦਾ ਨਾਲ ਚੁੰਨੀ ਵੀ ਸੀ ਫੇਿਰ ਮੈਂ ਕਿਹਾ ਹੋਇਆ ਤੇ ਬਾਹਰ ਵਾਪਿਸ ਕਰੋ ਤੇ ਉੱਥੇ ਹੀ ਆ ਜਾਓ ਇਸ ਤੋਂ ਵਧੀਆ ਬ ਬਾਜ਼ਾਰ ਆਪ ਚਓ ਆਪਣੀ ਪਸੰਦ ਆ ਲੈ ਲਓ
ਠੀਕ ਹੈ ਉਹ ਵੀ ਗੱਲ ਠੀਕ ਹੈ ਬੱਚੇ ਸਾਡੇ ਸ਼ੋਪਿੰਗ ਕਰਦੇ ਔਨਲਾਈਨ ਖੁਸ਼ ਹੈ ਕਰਕੇ ਸ਼ੋਪਿੰਗ ਮੇਕਪ ਦਾ‌‌ ਸ ਸਮਾਨ ਮੰਗਵਾ ਲਿਆ, ਆਪਨਾ ਖਾਨ ਪੀਨ ਦਾ ਸਮਾਨ ਮੰਗਵਾ ਲੇਆ। ਮੈਂ ਤਾ ਔਡਰ ਕੀਤਾ ਸੀਗਾ ਲੇਕਿਨ ਬੱਚੇ ਜਿਹੜ ਕੱਪੜੇ ਜਿਹੜੇ ਔਨਲਾਈਨ ਮਿਲਦੇ ਅੱਜ-ਕੱਲ ਬੱਚੇ ਤਾਨੂ ਪਤਾ ਮੋਡਰਨ ਕੱਪੜੇ
ਮੋਡਰਨ ਸਹੀ ਕਹਿ
ਆਫਲਾਈਨ ਹਜੇ ਏਨਾ ਨਈ ਮਿਲਦਾ। ਮੋ ਜਿਹੜੇ ਬੱਚੇ ਕੱਪੜੇ ਪਾਦੇਂ ਤਾਂ ਓ ਓ ਔਨਲਾਈਨ ਜ਼ਿਆਦਾ ਵਧ ਵਧੀਆ ਮਿਲਦੇ ਐ
ਪੈਂਟਾਂ ਕੱਟੀਆਂ ਫ ਫਟੀਆਂ ਹੋਈਆਂ ਜੇੜੀਆਂ ਪਾਦੇਂ ਨੇ ਬੱਚੇ ਹਨਾ ਜੀਸਾਂ ਦੀਆਂ ਸਾਨੂੰ ਤੇ ਨੀ ਚੰਗੇ ਲੱਗਦੇ ਅੱਜ-ਕੱਲ ਕੁੜੀਆਂ ਬੜੀਆਂ ਪਾਦੀਆਂ ਪਈਆਂ ਨੇ ਹਨਾ। ਗੋਡੇ ਗੋਡਿਆਂ ਤੋਂ ਫੱਟੇ ਹੋਏ ਤਾਂ ਮੈਂ ਕਿਹਾ ਪੁਰਾਨੀਆਂ ਜੀਨਸਾਂ ਨੂੰ ਨਾ ਆਪ ਈ ਕਟ ਕੇ ਪਾਲਾਂ ਜ਼ਿਆਦਾ ਵਧੀਆ ਨੇ। ਫੈਸ਼ਨ ਦਾ ਫੈਸ਼ਨ ਹੋ ਗੇਆ ਨਾਲ ਓ ਵੀ ਹੋ ਗੇਆ ਫੱਟੀ ਐ ਤਾਂ ਵੀ ਪਤਾ ਬੁਰੀ ਨੀ ਲੱਗਨੀ ਫੱਟੀ ਹੋਈ।
ਬਿਲਕੁਲ, ਬਿਲਕੁਲ ਬੱਚੇ ਢਾਈ, ਢਾਈ ਜ਼ਾਰ ਦੀ ਪੈਂਟਾਂ ਲੈ ਕੇ ਆਦੇਂ ਫਟੀਆਂ ਹੋਈਆਂ, ਕਟੀਆਂ ਫਟੀਆਂ
ਫੱਟੀਆਂ ਹੋਈਆਂ ਓ ਚੇਪੀਆਂ ਲੱਗੀਆਂ ਹੋਈਆਂ, ਚੇਪੀਆਂ ਵੀ ਲੱਗੀਆਂ ਹੋਈਆਂ। ਕਈ ਤੇ ਚੇਪੀਆਂ ਲੱਗੀਆਂ ਹੋਈਆਂ ਏ ਤੇ ਕੇ ਮੰਗਨੇ ਵਾਲੇ ਕੱਪੜੇ ਪਾਏ ਨੇ ਫੱਟੇ ਹੋਏ, ਪਰ ਅੱਜ ਫੈਸ਼ਨ ਹੋ ਗੇਆ ਜੀ ਬਿਲਕੁਲ ਸਹੀ ਕੈ ਰੇ ਓ ਐਸਾ ਫੈਸ਼ਨ ਹੈ ਕਿ ਫੱਟੇ ਕੱਪੜੇ ਪਾਓ
ਬਿਲਕੁਲ ਫਟੇ ਕੱਪੜੇ‌ ਹਾਂਜੀ ਬਿਲਕੁਲ ਮੈਂ ਵੀ ਕੈਨੀ ਆਂ ਨਾ ਬ ਮੈਂ ਦੇਖਦੀ ਆ ਬਾਹਰ ਬੱਚਿਆਂ ਦੇ ਕੱਪੜੇ ਕੁੜੀਆਂ ਦੇ ਕੱਪੜੇ ਉੱਪਰੋਂ ਉੱਪਰ ਹੋਈ ਜਾਂਦੇ, ਤੇ ਨੀਚੇ ਨੀਚੇ ਹੋਈ ਜਾਂਦੇ ਐ।
ਸਹੀ, ਸਹੀ ਕਹਿ ਰੋਓ, ਪਰ ਕੀ ਕਰੋ ਅੱਜ-ਕੱਲ ਜ਼ਮਾਨਾ ਐਸ ਤਾਂ ਆ ਗੇਆ ਹੁਨ ਕੁਛ ਕਹਿ ਵੀ ਨਹੀ ਸ ਦੇ ਕੁਛ ਕਾਗੇਂ ਨਾ ਕਿਸੇ ਨੂੰ ਵੀ ਅਗਰ ਚਲਦੇ ਰਹਾ ਚ ਵੀ ਕਹਿ ਭ ਇਹ ਕੈੇ ਕੱਪੜੇ ਪਹਿਨੇ ਅੱਛੇ ਲਗ ਰਹੇ। ਓ ਲੜਾਈ ਹੋ ਜਾਏਗੀ।
ਹੋ ਜਾਏਗੀ। ਉਹ ਕਹ ਆਪਣੀ ਸੋਚ ਚੇਂਜ ਕਰੋ
ਹਾਂ, ਆਪਣੀ ਸੋਚ ਔ, ਤੂੰਮ ਠੀਕ। ਕਰੋ ਐਸੇ ਦੇਖ ਰਹੇ ਹੋ। ਫਿਰ ਹਨਾਂ ਨਾ ਪਰ ਜ਼ਮਾਨਾ ਬਹੁਤ ਗੰਦਾ ਆ ਗਿਆ ਭੈਨ ਜੀ ਇੰਨਾ ਗੰਦਾ ਜ਼ਮਾਨਾ ਹੈ ਨਾ ਕੁਛ ਕਹਿ ਨੀ ਸਕਦੇ। ਪੁਰਾਨਾ ਜ਼ਮਾਨਾ ਜਿਹੜਾ ਸਾਡੇ ਸੀ। ਬੜਾ ਚੰਗਾ ਸੀ। ਸਾਫ਼ ਸੁਥਰਾ ਸੋਹਣੇ ਕੱਪੜੇ। ਸੂਟ ਪਾਣਾ, ਸਲਵਾਰ ਕਮੀਜ਼ ਪਾ ਲਈ, ਪਜਾਮਾ ਕੁੜਤਾ ਪਾ ਲਿਆ।
ਬਿਲਕੁਲ, ਫੇਰ ਇਹ ਕੱਪੜਿਆਂ ਨੂੰ ਤਾਂ ਬੱਚੇ ਕਹਿੰਦੇ ਕਿ ਤੁਹਾਡੀ ਤਾਂ ਪੁਰਾਣੀ ਸੋਚ ਹੈ। ਤੁਸੀਂ ਪੁਰਾਣੇ ਜਮਾਨੇ ਦੇ ਹੋ। ਤੁਸੀਂ ਨਯ ਬਣਨਾ ਨਹੀਂ ਚਾਹੁੰਦੇ। ਤੁਹਾਡੀ ਸੋਚ ਪੁਰਾਣੀ ਹੈ। ਟਾਈਮ ਦੇ ਨਾਲ ਬਦਲਣਾ ਚਾਹੀਦਾ ਹੈ।
ਅੱਛਾ, ਸਮਝਾਦੇ ਨੇ ਬੱਚੇ।
ਬੱਚੇ ਸਮਝਾਉਦੇ ਆ। ਹਾਂਜੀ, ਹਾਂਜੀ। ਲੇਕਿਨ ਥੋੜਾ ਬਹੁਤ ਬੱਚੇ ਦੇ ਨਾਲ ਬਦਲਣਾ ਵੀ ਪੈਂਦਾ ਹਨਾ। ਬੱਚੇ ਨੂੰ ਜਿੱਦਾਂ ਬਾਹਰ ਜਾਣਾ ਤਾਂ ਬੱਚੇ ਦਾਂ ਦੇ ਕੱ ਕੱਪੜੇ ਪਾਉਂਦੇ ਆ ਸਾਰਾ ਪਾਦੇ ਏਦਾਂ ਨਾਲ। ਬਟ ਇੱਕ ਲਿਮਿਟ ਥੋੜੀ ਜਿਹੀ ਕੀਤੀ ਬ ਲੇ ਠੀਕ ਹੈ ਇੱਕ ਲਿਮਟ ਤੱਕ ਪਾਓ ਕ
ਹਾਂ, ਹਾਂ, ਹਾਂ। ਕੋਈ ਉਂਗਲ ਨਾ ਚੁੱਕੇ ਬਾਈ ਕਿ ਉਹ ਜ ਗੰਦੇ ਕੱਪੜੇ ਪਾਏ ਨੇ। ਬਿਲਕੁਲ ਸਹੀ ਕਹਿ ਰਹੇ ਹੋ ਹਾਂਜੀ ਬੱਚਿਆਂ ਨੂੰ ਪਸੰਦ ਹੈ। ਹਾਂ, ਹਾਂ।
ਲੇਕਿਨ ਇੱਕ ਹਿਸਾਬ ਨਾ ਪਾਓ ਕਿ ਬੁਰਾ ਨਾ ਲੱਗੇ ਪਾਇਆ ਹੋਇਆ।
ਹਾਂਜੀ, ਉਹੀ ਤੇ ਅੱਜ ਕੱਲ੍ਹ ਬੱਚਿਆਂ ਨੂੰ ਅ ਕੁਛ ਨੀ ਕਹਿੰਦੇ।
ਨਹੀਂ, ਨਹੀਂ ਸੂਟ ਸਲਵਾਰ ਤਾਂ ਬੱਚੇ ਪਾ ਕੇ ਖੁਸ਼ੀ ਨਹੀਂ ਅੱਜ ਅਸੀਂ ਨਹੀਂ ਸੰਭਾਲ ਦੇ ਚੁੰਨੀਆਂ ਦਾ ਫੈਸ਼ਨ ਤਾਂ ਦੇਖਦੇ ਹੋ ਤੁਸੀਂ ਉੱਢ ਗਿਆ ਹੁਣ ਕੋਈ ਵੀ ਲੈ ਕੇ
ਤਾਂ ਹੋਰ ਕੀ। ਬੁੱਢੀਆਂ ਮੈਂ ਦੇਖੀਆਂ ਨੇ ਬੁੱਢੀਆਂ ਉਹ ਵੀ ਚੁਨੀਆਂ ਕੋਈ ਨੀ ਲੈਂਦੀਆਂ। ਕੋਈ ਸਾਡੀ ਆਪਣੇ ਜੀ ਹੋਏ ਤੇ ਕੋਈ ਚੁਨੀਆਂ ਲੈ ਕੇ ਕੇ ਜੰਮਦੀਆਂ ਨੇ ਘਰ ਤੇ ਚਲੋ ਮੰਨੇ ਕੋਈ ਨੀ ਹੁੰਦਾ ਇਹਨੇ ਤੇ ਚਲੋ ਬਿਨਾਂ ਚੁੰਨੀ ਦੇ ਵੀ ਚਲ ਜਾਂਦਾ ਬਾਹਰ ਜਾਓ ਤੇ ਸ਼ਰਮ ਆਉਂਦੀ ਏ।
ਲੇਕਿਨ ਹੁਣ ਤਾਂ ਉਹੀ ਤਾਂ ਦੱਸਦੀ ਹਾ ਨਾ ਕਿ ਫੈਸ਼ਨ ਬਣ ਗਿਆ ਨਾ ਹੁਣ ਫੈਸ਼ਨ ਬਣ ਗਿਆ ਚੁੰਨੀਆਂ ਲੈਣੀਆਂ ਹੀ ਨਹੀਂ ਹੈ। ਨਵੇਂ ਨਵੇਂ ਫੈਸ਼ਨ ਆ ਗਏ, ਸੂਟ ਕੱਪੜੇ ਇਦਾਂ ਦੇ ਆ ਗਏ ਕਿ ਚੁਣੀਆਂ ਦੀ ਜ਼ਰੂਰਤ ਨਹੀ, ਕੋਡ ਸੈਟ ਪਾਉਣ ਲੱਗ ਗਏ ਸਭ ਦੇਖਦੇ ਹੋ ਤੁਸੀ
ਆਹ ਅੱਜ ਕੱਲ੍ਹ ਹਾਂ, ਆ ਦੇਖ ਲੋ ਕੋਡ ਸੈਟ ਬੁੱਡੀਆਂ ਵੀ ਪਾਈ ਫਿਰਦੀਆਂ
ਹਾਂ ਤੇ ਕੀ ਬੁੱਡੀਆਂ ਨੂੰ ਕਿਹੜਾ ਜੀ ਬੁੱਡੀਆਂ ਨੂੰ ਵੀ ਜੀ ਕਰਦਾ ਹੀ ਹੈ।
ਮੈਂ ਤੇ ਹਲੇ ਤੱਕ ਪਾਏ ਕੋਈ ਨੀ ਸੂਟ ਹੀ ਪਾਨੇ ਹਾਂ ਜਾਂ ਪਜਾਮੇ ਵਾਲਾ ਸੂਟ ਹੋ ਗਿਆ।
ਇਕ ਤਾਂ ਬਸ ਪਜਾਮਾ ਇਹ ਸਮਝੋ ੳ ਵੀ ਥੱਲੇ ਬਸ ਜਰਾ ਜੀ ਕਮੀਜ ਹੀ ਉਚੀ ਏ ੳਦੀ ਹੋਰ ਤਾਂ ਕੁੱਛ ਨੀ ਹੈਗਾ ਏਦਾਂ ਦਾ
ਉਹ ਤੇ ਹੈ ਹੀ ਹੈ, ਪਰ ਫੇਿਰ ਵੀ ਅਪਣੀ ਅਪਣੀ
ਸ ਸਮਝ ਹੈ ਹਾਂਜੀ, ਬਿਲਕੁਲ। ਜਿੱਦਾਂ ਕੰਫਰਟੇਬਲ ਸ਼ੁਰੂ ਤੋ ਰਹਿੰਦੇ ਹੈ ਨਾ ਓਦਾਂ ਹੀ ਲੱਗਦਾ ਅੱਛਾ ਪਾਉਣ ਨੂੰ
ਪਿਓ ਬੱਚਿਆਂ ਦੇ
ਬੱਚੇ ਅਪਣੀ ਸ਼ੋਪਿੰਗ ਤਾਂ ਔਨਲਾਈਨ ਕਰ ਲੈਂਦੇ ਐ। ਬ ਬੱਚੇ ਆਪਣਾ ਮੇਕਅਪ ਦਾ ਸਮਾਨ ਵੀ ਮੰਗਾ ਲੈਂਦੇ ਆ। ਹਾਂਜੀ, ਬੱਚੇ ਆਪੇ ਹੀ ਕਰ ਲੈਂਦੇ ਆ। ਅੱਜ ਕੱਲ੍ਹ ਦੇ ਬ ਬੱਚੇ ਤੁਹਾਨੂੰ ਪਤਾ ਬੜੇ ਏਡਵਾਂਸ ਨੇ। ਦੱਸ ਦਿੰਦੇ ਆ ਕਿ ਅਸੀਂ ਇਹ ਮੰਗਵਾ ਲਿਆ ਮੰਮੀ ਤਾਂ ਔਡਰ ਆਏਗਾ ਸਾਡਾ ਰਿਸੀਵ ਕਰਲੇ ਨਾ ਤਾਂ, ਹਾਂਜੀ ਅਸੀਂ ਅਪਣੀ ਬੱਚੇ ਵੱਡੇ ਹੋ ਗਏ ਸਿਆਣੇ ਹੋ ਗਏ ਆ, ਹਾਂਜੀ ਅਸੀਂ ਜਰਾ ਔਫ ਲਾਈਨ ਸ਼ੋਪਿੰਗ ਕਰਕੇ ਖੁਸ਼ ਹਾਂ। ਹਾਂਜੀ ਪਤਾ ਲੱਗ ਜਾਂਦਾ ਏ, ਬੀ ਫੈਬਰਿਕ ਕੀ ਹੈ, ਸਾਈਜ਼ ਹੈ ਕਿੱਦਾਂ ਨਹੀਂ ਹੈ ਬਾਰ ਬਾਰ ਚੇਂਜ ਕਰਾ ਦਾ ਇਸ਼ੂ ਨਹੀਂ ਹੈ।
ਹਾਂ ਇਹ ਤੇ ਹੈ ਹੀ ਹੈ, ਪਰ ਉੱਥੇ ਵੀ ਚੇਂਜ ਹੋ ਜਾਂਦਾ ਹੈ, ਤੁਹਾਡਾ ਅਗਰ ਖ਼ਰਾਬ ਵੀ ਆਏ ਚੇਂਜ ਕਰ ਦੇਨੇ।
ਨਹੀਂ ਚੇਂਜ ਤਾਂ ਕਰ ਦਿੰਦੇ ਟਾਈਮ ਲੱਗਦਾ ਹੈ ਬਿਲਕੁਲ ਹੁਣ ਜੇ ਕਿਤੇ ਜਾਣਾ ਹੋਏ ਬੰਦੇ ਉਸ ਟਾਈਮ ਨਾ ਕੱਪੜਾ ਮਿਲੇ ਫੇਰ ਇਹ ਵੀ ਤਾਂ ਦਿੱਕਤ ਹੋ ਜਾਂਦੀ ਹੈ ਨਾ ਔਫਲਾਈਨ ਤਾਂ ਏਦਾਂ ਹੈ ਤੁਸੀਂ ਇਕਦਮ ਤਿਆਰੀ ਹੈ ਕਿਤੇ ਤੁਸੀਂ ਜਾਣਾ ਤੁਸੀਂ ਔਨਲਾਈਨ ਆਪਣਾ ਔਫਲਾਈਨ ਜਾਓ ਰੇ ਰੇਡੀਮੇਡ ਕੱਪੜਾ ਖਰੀਦੋ ਜਿੱਥੇ ਮਰਜ਼ ਪਾ ਕੇ ਚਲੇ ਜਾਓ।
ਹਾਂ ਇਹ ਤੇ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਬਸ ਉਹੀਏ ਦੋਨੋ ਆਪਣੇ ਆਪਣੇ ਫਾਇਦੇ
ਐ ਤੇ ਆਂ ਅੱਜ ਕੱਲ ਦੇ ਜਿਹੜੇ ਬੱਚੇ ਨੇ ਉਹ ਓਨਲਾਈਨ ਹੀ ਹੋਰ ਸਾਡੇ ਜੀ ਆਂਗੇ ਅਸੀਂ ਕਹਿੰਦੇ ਹਾਂ ਔਫਲਾਈਨ ਹੀ ਕਰੀਏ ਜਾ ਕੇ ਕਿ ਆਪ ਖੁਦ ਜਾਓ ਆਪਣੀ ਪਸੰਦ ਦੇ ਚਾਰ ਚੀਜ਼ਾਂ ਹੋਰ ਲਿਆਵ ਮੰਗੇ ਨਾਲ ਹਨਾ ਹਾਂ ਤੇ ਬੱਚੇ ਉੱਥੋਂ ਮੰਗਓਗੇ ਤੇ ਨਹੀ ਉਹੀ ਲਿਮਿਟ ਦੀ ਚੀਜ਼ ਆਏਗੀ ਜਿਹੜੀ ਮੰਗਾਈ ਉਹੀ ਆਏਗੀ। ਉੱਥੇ ਕਈ ਪਸੰਦ ਹੋ ਜਾਂਦੀ ਹੈ ਕਲਰ ਵੀ ਹੋ ਗਏ ਆਪਣੇ ਦੇਖਣ ਵਿਚ ਤੇ ਉਹਦੇ ਚ ਬੜਾ ਫ਼ਰਕ ਹੈ।
ਹਾਂਜੀ ਬਿਲਕੁਲ ਨਹੀਂ ਨਹੀਂ ਫੋਟੋ ਦੇ ਵਿੱਚ ਦੇਖਣ ਨੂੰ ਰੇਅਲ ਦੇ ਵਿੱਚ ਦੇਖਣ ਨੂੰ ਫਰਕ ਤਾਂ ਪੈਂਦਾ ਏ। ਚੀਜ਼ ਨੂੰ ਬਿਲਕੁਲ ਉਹ ਫੋਟੋ ਏਦਾਂ ਖਿੱਚ ਕੇ ਭੇਜਦੇ ਆ ਪਤਾ ਨੀ ਕਿੰਨੀ ਕੁ ਸੋਹਣੀ ਚੀਜ਼ ਹੈ ਸਾਹਮਣੇ ਆਉਂਦੀ ਹੈ ਤਾਂ ਪਤਾ ਚੱਲਦਾ।
ਹਾਂ ਹੁਣ ਤੁਸੀਂ ਕਿਹੜਾ ਜਿਆਦਾ ਪ ਪਸੰਦ ਕਰਦੇ ਔਨਲਾਈਨ ਗਿਆ ਔਫ
ਨਹੀਂ ਮੈਨੂੰ ਤਾਂ ਔਫਲਾਈਨ ਹੀ ਪਸੰਦ ਹੈ ਜੀ।
ਹਾਂ ਬਸ ਅਸੀਂ ਵੀ ਉਹੀ ਪਸੰਦ ਕਰਦੇ। ਹਣ ਕੀ ਕਰੀਏ ਹੁਣ ਕਈ ਚੀਜ਼ਾਂ ਖਾਣ ਪੀਣ ਦੀ ਹੈ ਉਹ ਤੇ ਔਨਲਾਈਨ ਹੀ ਮੰਗੀ ਕਰ ਲੈਣ
ਹਾਂਜੀ ਹਾਂਜੀ ਹਾਂਜੀ
ਜਿਸ ਤਰਾਂ ਬੱਚ ਜ ਲੋਕ ਆਪਣਾ ਖਾਣ ਪੀਣ ਦਾ ਸੁੱਕਾ ਸਮਾਨ ਮੰਗਵਾ ਲੈਂਦੇ ਨੇ ਕਦੀ ਮੈਂ ਵੀ ਦਾਲਾਂ ਵਗੈਰਾ ਤੇਲ ਘਿਓ ਚੀਨੀ ਇਹ ਸਭ ਉੱਥੋਂ ਹੀ ਮੰਗਵਾ ਲੈਂ ਜਾਂ ਔਨਲਾਈਨ ਹੀ। ਰਾਸ਼ਨ ਆਪਣੇ ਘਰ ਦਾ ਜਿਹੜਾ ਵ ਨਾ ਪਹਿਲੇ ਮੰਗਦੀ ਸੀਡੀ ਹੋਣਾ ਨ ਮਗਵਾ ਹੁਣ ਆਪ ਹੀ ਜਾ ਕੇ ਦੁਕਾਨ ਤੋਂ ਫੇਰ ਆਪਣੀ ਮਰਜ਼ੀ ਦੇ ਸਮਾਨ ਫੇਿਰ ਹੋਰ ਲੈ ਲੈਂਦੇ ਹਾਂ ਤਾਂ ਉਹਨੂੰ ਉਹੀ ਕਹਣਾ ਥੋੜਾ ਉੱਥੇ ਲਿਮਿਟ ਦਾ ਲਾਂਗੇ ਉੱਥੇ ਜਾਵਾਂਗੇ ਚਾਰ ਚੀਜ਼ਾਂ ਹੋਰ
ਐਕਸਟਰਾ ਆ ਜਾਂਦੀਆਂ
ਹਾਂਜੀ ਐਕਸਟਰਾ ਆ ਜਾਂਦੀਆਂ ਨੇ ਫੇਿਰ ਦੁਬਾਰਾ ਯਾਦ ਆਏ ਚਲੋ ਹੋਰ ਭੈਣਜੀ ਹੋਰ ਸਭ ਠੀਕ ਆ ਹਾਂ ਚਲੋ ਬਹੁਤ ਅੱਛੀ ਗੱਲ ਆ ਤੁਹਾਡੇ ਨਾਲ ਚੱਲ ਲੱਗਿਆ ਹੁਣ ਪਤਾ ਵੀ ਲੱਗ ਗਿਆ ਔਨਲਾਈਨ ਜਿਆਦਾ ਕੀ ਔਫਲਾਈਨ ਮੈਨੂੰ ਫਲਾਈਨ ਹੀ ਅੱਛਾ ਲੈ ਚੰਗਾ ਜੀ ਸਤਿ ਸ੍ਰੀ ਅਕਾਲ